ਹਾਂ ਆਵਾਜ਼ ਆਉਂਦੀ ਪਈ ਆਹੋ। ਤੇ ਉਹ ਅਜ ਸਵੇਰ ਦਾ ਸੀ ਹੋਏ ਚੱਲੀਆਂ ਨਾ ਗੱਲਾਂ।
ਨਾ ਬੀਜੀ ਹਰ ਕੋਈ ਹੁੰਦਾ। ਟਾਈਮ ਫਿੇਰ ਨਾਸ਼ਤਾ ਛੁੱਟੀਆਂ ਹੀ ਕਿਸੇ ਦੇ ਕੁਛ ਫੇਿਰ ਐ ਹੌਲੀ ਹੋਲੀ ਕੰਮ ਹੈ ਕਿਹੜਾ ਇੱਕ ਦਿਨ ਚ ਸਾਰੇ ਮੁਕ ਮੁੱਕ-
ਹਾਂ ਇਹ ਜ ਫਿਰ ਜਿੰਮੇਵਾਰੀ ਨਾ ਬਹੁਤੀ ਹੋਈ ਹੈ। ਹਨਾ?
ਹਮ। ਚਲੋ ਟਾਈਮ ਪਾਸ ਹੋਈ ਜਾਂਦਾ।
ਆਹੋ ਏ ਐ ਤੇ ਹੀ ਮੈਂ ਭੂਆ ਦਾ ਕੱਲ ਰਾਤੀ ਇੱਕ ਆਈ ਸੀ ਉਹ ਬਣਾਈ ਐ ਉਸ ਸਗੋਂ ਦੇਣ ਜਾਣੀ ਉਹਦੀ। ਦੇ ਗਈ ਰਾਤੀ ਤੇ ਹੁਣ ਮੈਂ ਦੇਣ ਜਾਣਾ ਨਾਲ ਚੱਕਰ ਬਜ਼ਾਰ ਦਾ ਲਾਵਾਂਗੀ ਨਾ। ਗਰਮੀ ਕਰਕੇ ਮੈਂ ਸਤਸੰਗ ਵੀ ਨੀ ਜਾਂਦੀ ਪਈ।
ਹਾਂ ਬਹੁਤ ਗਰਮੀ ਹੂੰ- ਹੂੰ -ਹੂੰ
ਘੁੰਮ ਫਿਰ ਆਇਓ। ਕਹਿੰਦੇ ਮੈਂ ਕਿੱਥੇ ਜਾਣਾ ਵੈਂ। ਘਰ ਹੀ ਫਸੀ ਪਈ। ਅਹੰ। ਆ ਮੈਂ ਕਿਹਾ ਮੈਂ ਤੇ ਤੁਹਾਨੂੰ ਬਾਹਰ ਭੇਜਿਆ ਸੀਗਾ। ਮੈਂਮ ਇਹਦੇ ਬੱਚਿਆਂ ਨੂੰ ਕਿਹਾ ਕਿ ਬਾਹਰ ਗਈ ਜੇ ਕਹਿੰਦੇ ਨਹੀਂ ਉਹ ਨਾ ਮੇਰਾ ਮੋਬਾਇਲ ਸੀ ਬੀਲਿੰਗ ਤੇ। ਤੇ ਬਿੱਲ ਬੜਾ ਆਉਂ ਅਸੀਂ ਹੁਣ ਉਹਨੂੰ ਕਰਾਇਆ ਜੀਓ ਚ ਤੇ ਉਹ ਅੱਠ ਦਿਨ ਹੋ ਗਏ ਦੁਕਾਨ ਤੇ ਪਿਆ ਰਿਹਾ। ਤੇ ਹੁਣ ਉਹਨਾਂ ਟੈਂਪਰੇਲੀ ਪਾਤੀ ਨਾ ਸਿਮ ਮੇਰੀ ਏਦੇ ਚ ਕਰਵਾ ਕੇ ਤੇ ਦੂਜੇ ਪੈਸੇ ਪੁਆਤੇ ਆ ਤੇ ਉਹ ਹੁਣ ਤਾਂ ਚਲਾਇਆ। ਕਹਿੰਦੇ ਫੇਰ ਮੈਂ ਸਾਲ ਦੇ ਪੈਸੇ ਇਕੱਠੇ ਪਵਾਉਣੀ ਆ ਨਾ। ਹਾਂ ਕਹਿੰਦੇ ਕਿਉਂਕਿ ਮੇਰੇ ਬਾਹਰ ਬੱ ਚਨਾ ਵੀ ਹੁਣ ਗੱਲ ਕਿਤੇ ਨਾ ਕਿਤੇ ਤੇ ਮੈਂ ਸਾਲ ਦੀ ਇਕੱਠੇ ਪਵਾਉਣੀ ਆ ਪੈਸੇ। ਤੇ ਤਾਂ ਕਰਕੇ ਉਹ ਆਇਆ ਅੱਜ ਕੱਢਿਆ ਤੇ ਫੇਰ ਕਿਤੇ ਗੱਲ ਹੋਈ ਤੇਰੇ ਨਾਲ। ਤੇ ਮੈਂ ਹਾਂ ਮੈਂ ਕਿਹਾ ਮੈਂ ਤੁਸੀਂ ਕਹਿੰਦੇ ਹੁੰਦੇ ਦੱਸੋ ਜਾਣਾ ਛੁੱਟੀਆਂ ਚ ਕੁੜੀ ਘਰ ਕੁੜੀਆਂ ਘਰ ਤੇ ਕੀ ਸਲਾਹ ਬਣਾਣੀ ਕਹਿੰਦੇ ਆ ਜ ਰੇਨੂੰ ਗਈ ਪੇਕੇ ਆਲੇ ਤੇ ਮਾਨਸੀ ਆਉਣਾ ਪੱਚੀ ਨੇ ਤੇ ਰੇਨੂ ਆਰ ਤੇ ਮਾਨਸੀ ਦੇ ਵਿੱਚ ਜਿੱਧਣ ਮੌਸਮ ਠੰਡਾ ਹੋਇਆ ਆਪਾਂ ਨਿਕਲ ਕਲ ਜਾਗੇ ਮੈਂ ਕਿਹਾ ਚਲੋ ਕਹਿੰਦੇ ਕਿ ਦਿਹਾੜੀ ਮੇਰੇ ਖਲ ਤੁਹੀ ਆ ਜਾ ਦਿਹਾੜੀ ਲਾ ਜਾ ਆਨ ਕੇ ਮੈਂ ਕੋਲ ਆ ਤੇਰੇ ਚੱਲ ਮੈਂ ਕਿਹਾ ਆ ਜਾਗੀ ਜਿਸ ਦਿਨ ਥੋੜਾ ਜਿਹਾ ਠੀਕ ਹੁੰਦਾ ਮੌਸਮ ਤੇ ਬਹੁਤ ਹੀ ਗਰਮੀ ਮੈਂ ਕਿਹਾ ਪਿੰਡ ਜਾਣਾ ਤੇ ਤਾਂ ਵੀ ਔਫ ਹੋਈ ਪਰਸੋਂ ਤੇ ਮੈਂ ਕੁੜੀਏ ਜਾਣਾ ਲੱਸ਼ਮੀ ਦਾ ਪਤਾ ਕਰਨਾ ਮੋਢੇ ਦਾ ਚੰਗਾ ਨੀ ਲੱਗਦਾ
ਆਹੋ ਤੇ ਚੱਲ ਜਓ
ਆ ਮੈਂ ਅਗਾ ਪਰਸੋਂ ਰਾਤਲਾਈ ਪਾਪਾ ਚ ਰੇ ਨੂੰ ਮੈਂ ਕਿਹਾ ਸੀ ਕਹਿੰਦੇ ਕੱਲੀ ਜਾਏ ਮੈਂ ਤੇ ਸਾਖੀ ਆਪਾਂ ਤੇ ਜਾਣਾ ਰਾਤ ਰਹਿ ਕੇ ਆਉਣਾ ਇਥੇ ਫਿਰ ਮੈਂ ਨਹੀਂ ਸਲਾਹ ਬਣਾਵਾਂ ਜਾ ਫੇਿਰ ਮੈਂ ਨੀ ਪਿੱਛੇ ਰਹਿਣਾ ਕੱਲਿਆ ਮੈਂ ਕਿਹਾ ਚਲੋ ਫਿਰ ਨਾਲ ਬਣਾ ਲੋ ਤੁਈ ਸਵੇਰੇ ਸਵੇਰੇ ਆ ਇਓ। ਅਈ ਸ਼ਾਮੀ ਭਾਵੇਂ ਪੰਜ ਵਜੇ ਆਜੀਏ।
ਆਹੋ ਚਲ ਜੌਗੇ ਘੁੰਮ ਆਓ ਨਾਲੇ।
ਉਹ ਮਨਾ ਇਹ ਤੂੰਜ ਉੱਠ ਕੇ ਅੰਦਰ ਆਹੋ। ਤੇ ਕਹਿੰਦੇ ਚੱਲ ਮਾਂ ਨੂੰ ਨਾਲੇ ਕੁੜਓ ਮੈਂ ਜ ਤ ਕੇ ਦੀ ਗਈ? ਕਿਤੇ ਨਿਕਲੀ ਨੀ ਹੈਗੀ ਤੇ। ਹੁਣ ਮੈਂ ਬੜੇ ਉਦਾਸ ਹੋਈ ਕਿੰਨੇ ਦਿਨਾਂ ਦੀ ਹੋਈ ਪਈ ਆ। ਸਾਰੇ ਆਉਦੇ ਜਾਂਦੇ ਪਏ ਨੇ। ਤੇ ਆਪ। ਭੂਆ ਹੋ ਕੇ ਜਾਏਗੀ ਫੇਰ ਤੂੰ ਵੀ ਰਾਤ ਲਾਜੀ ਨਾ ਆਣ ਕੇ।
ਤਿੰਨ ਦਿਨ ਨੂੰ ਆਵਾਂਗੀ ਘੁਮ ਫੇਰ ਜਾਵਾਂਗੇ ਨਾਲੇ ਏ ਏ ਜੋਏ ਹੋਜੇਗਾ ਹਲੇ ਮੈਂ ਕਿਆ ਲਾਸ ਜਾਵਾਂਗੇ ਛੱਬੀ ਸਤਾਈ ਨੂੰ ਆਵਾਂਗੇ।
ਹਮ ਹਾਂ--ਚੋ ਨਈ ਤੇ ਹ।
ਵੜੀ ਐ ਕਿਤੇ ਜਾਇਆ ਵ
ਜਾ ਜਾਣ ਵਾਲਿਆਂ ਤੇ ਕੰਮ ਹੈ ਨੀਗਾ। ਸੱਤ ਅੱਠ ਵਜੇ ਜਾਕੇ ਨੇਰਾ ਪੈਂਦਾ ਏ ਸਾਬ ਨਾ ਹੁਣ?
ਆਹੋ ਹਮ ਹਮ ਹਮ ਆਹ ਤੇ
ਹ
ਚਲੋ ਆਹ। ਨ ਬਸ ਸੋਮਵਾਰ ਸਾਡੇ ਘਰ ਵੀ ਫੰਕਸ਼ਨ ਆ ਰਿਐ ਹ ਹ।
ਆਹ ਜਾ ਕੇ ਕੱਪੜੇ ਕੁੱਪੜੇ ਲੈ ਆਏਨ ਕੱਲ ਪਰਸੋਂ ਜਾਈ।
ਕੱਲ ਲੈਣੇ ਜਾ ਕੇ ਮ ਕੱਲ ਐਕਟੀਵਾ ਰਖਾਗੇ ਨਾ ਘਰ ਤੇ ਫੇਰ ਲੈ ਵਾਗੇ
ਹਾਂ ਇਹਨੇ ਕਹਿ ਕੁ ਦਿੱਤਾ ਸਾਰਿਆਂ ਨੂੰ
ਤਾਂਸੀਂ ਕੱਲ ਗਏ ਹੀ ਮੇਨੂ ਲਗਦਾ
ਅੱਛਾ
ਤੇ ਪਰਸੋਂ ਫੋਨ ਕਰਦੇ ਕਰੇਗੀ
ਅੱਛਾ ਤੇ ਉਹ ਕੀ ਬਲਾਉਂਦੀ ਤਨੂੰ ਬੱਸ ਦਿਓਰ ਹੀ ਬੁਲਾਉਂਦਾ।
ਆਹੋ ਜਿਹੜਾ ਬੁਲਾਉਂਦਾ ਉਹਦੇ ਮੂੰਹ ਨੂ ਚਲ ਜਾਗੇ
ਆਹੋ ਤੇ ਉਹਨੂੰ ਜਾਣਾ ਹੀ ਪੈਣਾ ਫਿਰ ਤੂੰ ਬੁਰੀ ਏ ਹੈਂ ਅੱਛਾ ਅੱਛਾ ਮੈਂ ਕਿਹਾ ਅੱਛਾ ਅੱਛਾ ਮੈਂ ਆਖਿਆ ਫਿਰ ਤੂੰ ਬੁਰੀ ਇ
ਆਹੋ ਆਪ ਕਿ ਘਰ ਵਿਆਹ ਹੋਇਆ ਤੇ ਏਡਾ ਵੱਡਾ ਫੰਕਸ਼ਨ ਤਾਂ ਵੀ ਨਹੀਂ ਰੁਕੇ ਤੇ ਮੈਨੂੰ ਕੀ ਫਾਯਾ ਪਿਆ ਦੇਣਾ ਮੈ ਬਾਅਦ ਚੋ ਵੀ ਹੈ।
ਆਹ ਦੇ ਦੇ ਨਹੀਂ ਨਹੀਂ ਦੇ ਕੇ
ਹਾਂ- ਹੋਰ?
ਨਾ ਕੋਈ ਚਿਤਾਂ ਹੈਗੀ ਬਸ ਨਿਕਲਣ ਦੇ ਆਪਾ-
ਆਹ ਹਾਂ-
ਹਲੇ ਸਬਜ਼ੀ ਪਈ ਐ। ਹਲੇ ਥੋੜਾ ਬਹੁਤਾ ਘਰ ਦਾ ਕੰਮ ਪਿਆ ਭਾਂਡੇ ਭੂੰਡੇ ਹ
ਆਪ ਆਪਣੀ ਦੁਪਹਿਰੀ ਰੋਟੀ- ਟੀ ਖਾਧੀ ਕੁੜੀਆਂ ਬੜਾ ਪਾਣੀ ਉਸਰ- ਪਾਣੀ ਪੀਤਾ ਜਾਂਦਾ ਹੀ ਹਾਂ ਮੇਰੇ ਵੀ ਹੈਗਾ ਪਤਾਨੀ ਆਟਾ ਹੈਗਾ। ਟਾ ਏ ਨਵਾ-
ਤੇ ਹੁਣ ਮੈਂ ਕਿਹਾ ਜਿਸਤਰਾ ਮੈਂ ਕਿਹਾ ਪਾਪਾ ਤੇਰੇ ਕਹਿੰਦੇ ਰੋਜ਼ ਭਾਵੇਂ ਅੱਧੀ ਕੋੋਲੀ ਚੌਲ ਬਣਾ ਚੋਲ ਜਰੂਰ ਬਣਾ ਰੋਜ- ਤੇ ਮੈਂ ਕਿਹਾ ਕਹਿੰਦੇ ਰੋਟੀ ਨੀ ਖਾਧੀ ਜਾਂਦੀ। ਚੋਲ ਤੇ ਖਾਈਏ-
ਉਹ ਤੇ ਹੈ ਹੀ ਹੈ।
ਹੂੰ।
ਆਹੋ ਰੋਟੀ ਵਾਕੇ ਨੀ- ਇਨੀ ਖਾਧਦੀ ਜਾਂਦੀ ਚਾਵਲਾਂ ਦਾ ਸਾਰਾ ਹਿਸਾਬ-
ਨਾਲੇ ਅੱ- ਟਾ ਗਿਆ ਨਵਾਂ ਤੇ ਉਹ- ਤੰਗ ਕਰਨ ਡਿਆ ਸਾਰੇ
ਨਾਲੇ ਦਿਲ ਕਰਨ ਦੇ ਕੋਈ ਵਧੀਆ ਕਰਾਲੀ ਸਬਜ਼ੀ ਖਾ ਲਈਏ ਘਰ ਦੀਆਂ ਸੁੱਕੀਆਂ ਖਾ-ਖਾ ਕਦੇ- ਮੈਂ ਕਿਹਾ ਹੀ ਸੋਂ ਮੈਂ ਕਿਹਾ ਅੱਜ ਕਹਿੰਦਾ ਉਹ ਮੰਮਾ ਪਨੀਰ ਬਣਾਉ ਮੈ ਕ ਚੱਲ ਤੂੰ ਪਨੀਰ ਲਿਆ ਕੇ ਦੇ ਪੁਰਜੀ ਬਣਾ ਦੇਣੀ ਮੈਂ ਕਿਹਾ ਉਹਦੀ ਦੁਕਾਨ ਸ ਆਗੇ ਨਾ ਤੇ ਮੈਂ ਕ ਕੋਈ ਚਿਲੀ ਪਨੀਰ ਬਣਵਾ ਕੇ ਲਿਆਓ ਕਰਾਰਾ ਕਰਾਰਾ ਖਾਈਏ ਕੁੱਛ ਕਹਿੰਦੇ ਜਿੱਧਰ ਮੈਂ ਜਲਦੀ ਆਇਆ ਮੈਂ ਲੈਵਾਂਗਾ ਮੈਡਮ ਲੈ ਕੇ ਆਓ ਕਰਾਰੀ ਸਬ ਜੀ ਖਾਈਏ ਦਿਲ ਕਰਉਂਦੇ ਆ ਤੇ
ਹਮ
ਨਲ ਉਹ ਜਿ ਉਹ ਜਿਹੀ ਕੱਲ ਮੋਗਰਾ ਬਣਾ ਲਿਆ ਪਰਸੋਂ ਮ ਘਿਅ ਤੋਰੀ ਬਣਾ ਲਏ ਅੱਜ ਹੁਣ ਮੈਂ ਕਿਹਾ ਚੱਲ ਜਾ ਪਨੀਰ ਲੈ ਕੇ ਆ ਫਿਰ ਤੂੰ ਪਨੀਰ ਬਣਾ
ਹਾਂ ਹਮ ਹਮ ਇਹ ਵੀ ਕਹਿਣ ਦੀ ਕਹਿੰਦੀ ਮੰਮੀ ਪਾਲਕ ਪਨੀਰ ਕਿਸੇ ਦਿਨ ਬਣਾਓ ਮੈਂ ਕੋਈ ਨੀ ਉਹ ਵੀ ਬਣਾ ਲਵਾਂਗੇ ਆਹ ਪਾਲਕ ਪਤਾ ਨੀ ਕਿੰਨੀ ਮਹਿੰਗੀ ਦਿੱਤੀ ਹਨਾ ਨਾ ਦੇਖ ੇ ਕਿੱਲੋ ਤੇ ਹੋਵੇ ਡੇਢ ਕਿੱਲੋ ਹੋਏਗੀ ਤੇ ਨੇਸ ਕੇ ਉਹ ਤਾਂ ਫੇਿਰ ਅਸੀਂ ਪਿਸ ਟਿਫਿਨ ਵਿੱਚ ਜਾਣੇ
ਹਾਂ
ਇਹ ਗੱਲ ਹੈ ਨਾ ਟਿਫਨ ਲੀਆਣ ਕਰਕੇ ਨਾ ਥੋੜੀ ਚੀਜ਼ ਜ਼ਿਆਦਾ ਚਾਹੀਦੀ ਪੰਜਾਹ
ਸਾਡੇ ਕੇ ਚਲੋ, ਕਿੱਲੋ ਤੇ ਸਾਨੂੰ ਕਿੱਲੋ ਦਾ ਹੀ ਹੁੰਦਾ, ਉਨੀ ਉਹ ਸਬਜ਼ੀ ਸਵਾਦ ਲੱਗਦੀ, ਫੇਰ ਨਾ ਜ਼ਿਆਦਾ ਵੀ ਦਿਲ ਨੀ ਕਰ
ਨਾ, ਨਾ, ਨਾ। ਸਾਨੂੰ ਤੇ ਵੀ ਇਹ ਆ ਇੱਕ ਟੈਮ ਰਾਤ, ਇੱਕ ਦਿਨ ਸਵੇਰੇ।
ਹੂੰ, ਸਹੀ ਗੱਲ।
ਪਹਿਲੇ ਤੁਸੀਂ ਪਿੰਡ ਸ਼ਨੀਵਾਰ ਹੋ ਆਓ।
ਪਾਇਆ, ਸ਼ੇਰੇ ਪਾਪਾ ਤੇਰੇ ਨੂੰ ਪਾਇਆ। ਮੈਂ ਕਿਹਾ ਨਹੀਂ ਤੇ ਚੰਗਾ ਨੀ ਲੱਗਦਾ, ਕਹਿੰਦੇ ਰਹਿੰਨੇ ਆ, ਤੇ ਇੱਕ ਰਾਤ ਲਾ ਹੀ ਆਈਏ, ਫੇਰ ਮੈਂ ਕਿਹੜਾ ਛੇਤੀ ਸੁਖਣਾ ਫੇਰ ਰੱਖੜੀ ਤੇ ਜਾਣਾ ਕਿਹੜਾ ਛੇਤੀ ਜਾਣਾ। ਉਦੋਂ ਤ ਕੱਲੀ ਵੀ ਹੋਵਾਂਗੀ ਕੋਈ ਜਾਓ
ਉਹ ਤ ਕੋਈ ਨੀ
ਕੱਲ, ਕੱਲੀ ਵੀ ਹੋਵੇ ਕੋਈ ਨੀ ਹੁੰਦਾ ਤੇ ਮੈਂ ਸ਼ਨੀਵਾਰ ਹੀ ਕਹਿਣਾ ਕਹਿੰਦੀ ਪਈ ਸੀ ਮੈਂ ਨਾ ਫੋਨ ਕਰਾਂਗੇ ਉਹਨੂੰ, ਆਜਾ ਤੂੰਂ ਵੀ ਤੇ ਮੈਂ ਆ ਕਿਹਾ, ਆ ਦੱਸਣਾ ਹੀ ਨੀ ਮੈ ਦੇ ਬਾਰਾ-ਇਕ ਫੋਨ ਕਰਨਾ ਮੈਂ ਆਣਾ ਆਹੋ, ਬਸ ਅਸੀਂ ਹੁਣ ਘਰ ਛੜ
ਆਹਾ, ਸਹੀ ਗੱਲ, ਥੋੜੇ ਦੇਰ ਉਹਨਾ ਵ ਮਿਲ ਲੈਂਦਾ ਬੰਦਾ
ਤੇ ਹੋਰ ਨੀ ਤੇੇ ਕੋਈ ਨਵੀਆਂ-ਤਾਜ਼ੀਆਂ, ਕੋਈ ਪੁਰਾਣੀਆਂ ਸੌਖ, ਐਨੀ ਦੇਰ ਬਾਅਦ ਜਾਓ ਆਹ, ਉਹ ਆ ਗਈ ਸੀ। ਕੋਈ ਨੀ, ਫੇਰ ਪਿੰਡ ਹੋਇਆ ਤੇ ਮੈਂ ਨਾ ਫਿਰ ਆਹ ਦਿਹਾੜੀ ਫਿਰ ਤੂੰ ਇੱਧਰ ਹੀ ਆ, ਮੈਂ ਕਿਹਾ ਤੁਹਾਡਾ ਦਿਲ ਨੀ ਕਰਦਾ ਇਧਰ ਇੱਧਰ ਆਉਣ ਨੂੰ? ਡੈਡੀ ਤੁਸੀਂ ਆ ਜਾਇਓ? ਕਹਿੰਦੇ ਨਹੀਂ ਤੂੰ ਆਪ ਪੇਕੇ ਪੇਕੇ ਤੂੰ ਆ, ਮੈਂ ਕਿਹਾ ਚਲੋ ਫੇਰ ਮੈਂ ਆ ਜਾਂਗੀ। ਆ ਹੂੰ।
ਹੋਰ ਹਾਂ ਮਧ ਹੋ ਚਾਰ ਪੰਜ ਵਜੇ ਆਇਓ ਨਾ ਆਹੋ ਹਾਂ
ਭ ਘਰ ਚ ਸਵੇਰੇ ਯਾਰਾਂ ਨਾ ਯਰਾਂ ਵਜੇ ਜਾਵਾਂਗੇ ਸਵੇਰੇ ਆਂਟੀ ਕਹਿੰਦੇ ਅਸੀ ਲਾ ਕੇ ਬੈਠੀਆਂ ਰਵਾਂਗੇ ਆਪਾਂ ਇੱਕੋ ਕਮਰੇ ਚ ਆਪੇ ਪਕਾ ਕੇ ਦੇਵੇਗੀ ਤੇ ਖਾਵਾਂਗੇ ਆਹੋ ਕਿੱਧਾਂ ਯਾਰ ਕਮਨਾ ਆਈ ਯਦਾ ਚੱਲੇ ਜਾਰਮ ਗ ਰਰਾ ਸੀਂ ਲਾ ਕੇ ਬੈਠੇ ਰਵਾਂਗੀ
ਬਸ ਠੀਕ ਆ ਫੇਿਰ ਆਪੇ ਕੋਈ ਨਾ ਕੋਈ ਛੱਡ ਜੇਗਾ ਆਹ
ਕਹਿੰਦੇ ਫੇਿਰ ਆਪੇ ਤੈਨੂੰ ਕੋਈ ਭਰਾ ਤਾਂ ਕੋਈ ਬੱਚਾ ਆਇਆ ਛੱਡ ਆਆ ਭਰਾ ਤੇਰਾ ਛੱਡ ਆਇਆ ਤੈਨੂੰ ਛੱਡਣ ਦਾ ਨੀ ਹੈਗਾ ਬਸ ਤੂੰ ਆਜ ਫਡੋ ਹੋਇਆ ਹਮ ਅਹ ਹਮ
ਹਾਂ
ਹਮ ਬਸ
ਹ ਮੈਂ ਆਪਾਂ ਸਵੇਰੇ ਨਾਸ਼ ਚੇ ਦੁਪਹਿਰੀ ਇੱਕ ਵਜੇ ਖਾਧ ਡੇਢ ਵਜੇ ਦਿੱਲੀ ਨੀ
ਆਹ ਹਾਂ ਨਹੀਂ ਨਾਸ਼ਤਾ ਮੈਂ ਦਸ ਵਜੇ ਹੀ ਕਰਦੀ ਆ ਨਾਸ਼ਤਾ ਕਰਕੇ ਫੇਰ ਮੈਂ ਕੰਮ ਕਰਦੀ ਹਾਂ ਦੁਪਹਿਰੀ ਨੀ ਖਾਂਦੀ ਦੁਪਹਿਰੀ ਨੀ ਖਾ ਅੱਜ ਵੀ ਨੀ ਖਾਧੀ ਮੈਂ ਰੋਟੀ ਹੁਣ ਬਸ ਚਾਹ ਪੀਣੀ ਹੈ ਤੇ ਦਾਲ ਧਰ ਦੇਣੀ ਆ ਨਾਲ ਹੀ ਚੌਲ ਬਣਾ ਲੈਣੇ ਆ ਤੇ ਚਲੋ ਜੀ ਇੱਕ ਵਹਲੇ ਹੋਜਗੇ ਰਾਤੀ ਫੇਰ ਇੱਕ ਇੱਕ ਫੁਲਕਾ ਕਰਨਾ ਲੈ ਲਦਾ ਹਮ
ਗਰਮੀ ਬੜੀ ਆ ਚਲੋ ਠੀਕ ਹੈ
ਚਲੋ ਠੀਕ ਹੈ ਬੇਟਾ ਠੀਕ ਹੈ
ਬੱਸ ਕ ਸ ਆਪਣਾ